ਸਸੀ ਕਾਲ ਜੀ।
ਠ ਵਧੀਆ। ਤੁਸੀਂ ਸੁਣਾਓ?
ਹਾਂਜੀ, ਬੋਤ ਵਧੀਆ ਜੀ। ਹੋਰ ਜੀ, ਡਿਨਰ ਵਗੈਰਾ ਹੋ ਗਿਆ।
ਕਿੰਨੇ ਵਰ ਤਾਂ ਹੋ ਜਾਣਾ। ਦੇਖੋ ਬਾਰਾਂ ਵਜਨ ਵਾਲੇ।
ਅੱਛਾ। ਹਾਂਜੀ ਕੀ ਬਣਾਇਆ ਤੁਸੀਂ ਅੱਜ?
ਦੇਸੀ ਬਣਾਇਆ ਸੀ। ਮੈਂ ਤੇ ਭੁੱਲ ਵੀ ਗਿਆ ਕੀ ਬਣਾਇਆ ਸੀ।
ਕੀ ਖਾਦਾ, ਯਾਦ ਨਹੀਂ ਹੈਗਾ।
ਅਸੀਂ ਬਣਾਇਆ ਸੀ। ਰਾਈਸ ਸੀ ਤੇ ਆਮ ਦਾ
ਹੈਲੋ।
ਹਾਈ ਸੀ
ਓਕੇ।
ਸ ਸੀ
ਅੱਛਾ ਜੀ।
ਪਰ ਤੁਸੀਂ ਕੀ ਖਾਦਾ?
ਅਸੀਂ ਤਾ ਆਲੂ, ਬੰਗਣ ਬਣਾਏ ਸੀ।
ਅੱਛਾ।
ਹਾਂਜੀ, ਰੋਟੀ ਖਾ ਕੇ ਤੁਸੀਂ ਸੈਰ ਨਹੀਂ ਕਰਦੇ, ਇਕ, ਅੱਧਾ ਗੇੜਾ ਨਹੀਂ ਕੱਢਦੇ।
ਅੱਛਾ ਆਲੂ ਵਗੈਰਾ ਤੁਹਾਨੂੰ ਪਸੰਦ ਹੈਗੇ।
ਹਾਂਜੀ, ਹਾਂ ਖਾ ਹੀ ਲੈਂਦੇ ਹਾਂ ਬਸ, ਆਲੂ, ਆਲੂ ਖਾ ਲੈਂਦੇ ਹਾਂ ਉਹਦੇ ਚ।
ਤੇ ਫੇਰ ਬਨਾਨੇ ਕਿਉਂ ਹੋ।
ਫੇਰ ਜ਼ਰੂਰੀ ਥੋੜੀ ਨਾ ਤੇ, ਜੇ ਮੈਂ ਨਹੀਂ ਖਾਂਦੀ ਤਾਂ ਕੋਈ ਵੀ ਨਹੀਂ ਖਾਂਦਾ ਘਰੇ, ਬਾਕੀ ਤਾਂ ਖਾਂਦੇ ਨੇ।
ਅੱਛਾ ਬਾਕੀ ਸਾਰੇ ਖਾ ਲੈਂਦੇ ਹੈ। ਠੀਕ ਹੈ, ਠੀਕ ਮੈਨੂੰ ਲੱਗਾ
ਖਾ ਲੈਦੇ ਆ ਮਤਲਬ ਥੋੜੇ ਬਹੁਤੇ।
ਥੋੜੀ ਬਹੁਤੇ ਟੈਸਟ ਕਰ ਲੈਂਦੇ ਆ। ਓਕੇ ਓਕੇ। ਹੋਰ ਸੁਣਾਓ?
ਮੈਂ ਕਿਹਾ ਰੋਟੀ ਖਾ ਕੇ ਇਕ, ਅੱਧਾਂ ਗੇੜਾ ਨਹੀਂ ਕੱਢਦੇ ਸ਼ਾਂ ਰਾਤ ਨੂੰ। ਸੌ ਜਾਂਦੇ ਹੋ ਸਿੱਦਾਂ।
ਨਹੀਂ ਰੋਟੀ ਖਾਧੀ, ਰੋਟੀ ਖਾ ਕੇ ਗੇੜਾ ਕੱਢ ਕੇ ਤੇ ਫੇਰ। ਰੋਟੀ ਤੇ ਮੈਂ ਅੱਠ ਵਜੇ ਖਾ ਲੈਂਦੀ ਹੈ। ਸਾਢੇ ਕ ਅੱਠ ਵਜੇ, ਸਾਢੇ ਅੱਠ, ਨੌ ਵਜੇ ਤੱਕ ਘੁੰਮ ਘਮ ਕੇ ਤੇ ਫੇਰ ਪੈ ਚਾਹੀਦਾ ਦਸ ਸਾਡੇ ਦਸ ਵਜੇ ਤੱਕ। ਫੇਰ ਥੋੜਾ ਫੋਨ- ਫੋਨ ਚਲਾਇਆ ਯੂਟਿਊਬ ਤੇ ਨਿਊਜ਼ ਵਗੈਰਾ ਦੇਖ ਦੇਆਂ।
ਹੂੰ- ਹੂੰ।
ਹੂੰ-ਹੂੰ। ਹੋਰ ਫੇਰ ਤੁਹਾਡੇ ਨਾਲ ਗੱਲ ਹੋ ਰਹੀ ਹੈ।
ਅੱਛਾ ਜੀ, ਤੁਹਾਡੇ ਉੱਥੇ ਦਾ ਵੈਦਰ ਕਿੱਦਾਂ ਦਾ ਹੈ?
ਵੈਦਰ ਤਾਂ ਠੀਕ ਆ। ਬਾਰਿਸ਼ ਹੋਈ ਸੀ ਇਸ ਕਰਕੇ ਮੌਸਮ ਠੀਕ ਆ। ਏ ਸੀ ਦੀ ਲੋੜ ਨੀ ਪੱਖੇ ਦੇ ਨਾਲ ਹੀ ਸਾਰ ਗਿਆ।
ਹੂੰ, ਅੱਛਾ।
ਹਾਂਜੀ, ਜੇ ਧੁੱਪ ਨਿਕਲ ਜਾਂਦੀ, ਉਦੋਂ ਮਤਲਬ ਹੂਮਸ ਹੋ ਜਾਂਦੀ ਹੈ।
ਹੂੰ, ਸਾਡੇ ਇੱਥੇ ਤਾਂ ਰਾਤ। ਇੱਕ ਦਿਨ ਪਿਆ ਸੀ ਥੋੜਾ ਬਹੁਤਾ ਜਾਂ ਮੀਂਹ। ਉਸ ਤੋਂ ਬਾਅਦ ਏਦਾਂ ਹੀ ਬੱਦਲ ਹੋ ਕੇ ਫੇਰ ਧੁੱਪ ਨਿਕਲ ਗਈ। ਹ ਫੇਰ ਨਾਲ ਹੀ ਹੂਮਸ ਹੋ ਗਈ ਸਵੋਕੇਸ਼ਨ ਜਿ ਹੋਗੀ ਥੋੜੀ ਜਿ। ਵਧੀਆ ਜਿਹਾ ਨਹੀਂ ਹੈਗਾ ਮੌਸ
ਹੈਗਾ ਮੌੋਸਮ ਅੱਜ ਕੱਲ ਦਾ। ਅੱਛੇ ਨੇ। ਹੈਲੋ।
ਵਿੱਚ ਹੀ ਮੈਂ ਕਿਹਾ ਅੱਜ ਕੱਲ੍ਹ ਤਾਂ ਮੌਸਮ ਕਦੇ ਧੁੱਪ ਨਿਕਲ ਜਾਂਦੀ ਕਦੇ ਮੀਂਹ
ਅਛਾ ਹਾਂ ਏਦਾਂ ਹੀ ਰਹਿ ਹੁਣ ਚਲੋ ਇੱਕ ਮਹੀਨਾ ਸਰਵਾਈਵ ਕਰਨਾ ਔਖਾ ਵਾ ਉਹ ਤੋਂ ਬਾਅਦ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਸਤੰਬਰ ਅਕਤੂਬਰ ਨਵੰਬਰ ਫੈਸਟੀਵਲ ਸਟਾਰਟ ਹੋ ਜਾਣੇ ਆ ਫਿਰ ਤਾਂ ਮਤਲਬ
ਹਾਂਜੀ ਹੁਣ ਹੋ ਜਾਣੇ ਨੇ ਅਗ ਅਗਲੇ ਮਹੀਨੇ ਤੋਂ ਹੋ ਜਾਣੇ ਆ ਰੱਖੜੀ ਆ ਜਾਣੀ ਆ।
ਅੱਛਾ ਓਕੇੈ, ਮਲਬ ਰੱਖੜੀ ਵੀ ਆ ਰਹੀ ਹੈ ਨਾ। ਕਿਹੜੇ ਮਹੀਨੇ ਰੱਖੜੀ ਕਿੰਨੀ ਤਰੀਕ ਦੀ ਹੈ।
ਤਰੀਕ ਤਾਂ ਨਹੀਂ ਪਤਾ, ਹੈਗੀ ਅਗਲੇ ਮੰਥ ਚ ਹੀ ਹੈ ਵੈਸੇ।
ਚਲੋ ਵਧੀਆ ਰੱਖੀ ਦੇ ਫ ਫ ਕੁੜੀਆਂ ਲਈ ਤਾਂ ਬਹੁਤ ਬੈਸਟ ਹੁੰਦੀ ਹੈ ਮਤਲਬ ਭਰਾਵਾਂ ਨੂੰ ਰੱਖੜੀ ਬਣਦੀਆਂ ਨੇ
ਹੋਰ ਕੀ ਆਪਣੇ ਘਰੇ ਜਾਂਦੇ ਵਿਆਹੀਆਂ ਕੁੜੀਆਂ ਆਪਣੇ ਘਰੇ ਜਾਂਦੀਆਂ ਨੇ
ਜਾ ਕੇ ਬੜੀ ਖੈਮ ਹੁੰਦੀ ਜੀ
ਹਾਂਜੀ, ਆਪਣੇ ਭੈਣਾਂ ਭਰਾਵਾਂ ਨੂੰ ਮਿਲਦੀ ਹੈ। ਸਾਰੇ ਇਕੱਠੇ ਹੁੰਦੇ ਨੇ ਬੜਾ ਰੌਣਕਾਂ ਲੱਗਦੀਆਂ ਨੇ ਘਰੇ ਜਾ ਕੇ ਫਿਰ।
ਇਹ ਤਾ ਹੈ। ਚਲੋ ਹੁਣ ਅੱ ਨੈਕਸਟ ਮੰਥ ਤੋ ਫੈਸਟੀਵਲ ਤੇ ਰਖੜੀ ਆ ਗਈ। ਫਿਰ ਆਪਣਾ ਦੀਵਾਲੀ ਆਏਗੀ।
ਪਹਿਲਾਂ ਦੁਸਹਿਰਾ ਹੁੰਦਾ।
ਦੁਸਹਿਰਾ ਦਿਵਾਲੀ ਇਹ ਫੈਸਟੀਵਲ ਹ ਓਕੇ ਓਕੇ ਤੇ ਗੱਲ ਵੀ ਬ ਫੈਮ ਲਈ ਸਭ ਲਈ ਵਧੀਆ ਵੀ ਫੈਸਵਲ ਸਟਾਰਟ ਹੋ ਜਾਣਾ ਤੋਂ ਬਾਅਦ
ਤਾਂ ਵਧੀਆ ਹੁੰਦੇ ਆ। ਫੈਸਟੀਵਲ ਤਾਂ ਦੇਖੋ ਏਦਾਂ ਹੁੰਦਾ ਇੰਜੋਏ ਤਾਂ ਸਾਰੇ ਹੀ ਕਰਦੇ ਨੇ ਉਹਦੇ ਚ ਕੀ ਕੁੜੀ ਦਾ ਤੇ ਕੀ ਮੁੰਡੇ ਦਾ ਫੈਮਲੀ ਵੀ ਇਕੱਠੀ ਹੋ ਜਾਂਦੀ ਹੈ ਫੈਮਿਲੀ ਚ ਵੀ ਇੰਜੋਏਮੈਂਟ ਹੋ ਜਾਂਦਾ ਥੋੜਾ ਜਿਹਾ।
ਬਿਲਕੁਲ ਜੀ ਬਿਲਕੁਲ ਵਿਸ ਵਗੈਰਾ ਨਵੇਂ ਆਉਂਦੇ ਆ ਪਰ ਮੈਂ ਦੇਖੋ ਜੀ ਦੀਵਾਲੀ ਮੈਨੂੰ ਵਧੀਆ ਲੱਗਦੀ। ਦੀਵਾਲੀ ਦੇਖੋ ਲਾਈਟਿੰਗ ਦਾ ਫੈਸਟੀਵਲ ਆ ਬਟ ਲੋਕੀ ਜਦੋਂ ਬੰਬ ਵਗੈਰਾ ਚਲਾਉਂਦੇ। ਪਲੁਸ਼ਨ ਕਰਦੇ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ
ਹਾਂਜੀ ਪਟਾਕੇੇ ਨਾਲ ਬਹੁਤ ਜ਼ਿਆਦਾ ਹੋ ਜਾਂਦਾ ਹੋ ਜਾਂਦਾ ਵੀ ਬਹੁਤ ਹੋ ਜਾਂਦਾ ਵਾ ਪਟਾਕਿਆਂ ਦੇ ਧੂੰਏ ਨਾਲ ਹੈਲੋ, ਪਲਿਊਸ਼ਨ ਮੈਂ ਕਿਹਾ ਬਹੁਤ ਹੋ ਜਾਂਦਾ ਵਾ ਹੁਣ ਜਿਵੇਂ ਇਨਾ ਇੰਨਾ ਲਾਊਡ ਹੁੰਦੇ ਆ ਜਿਵੇਂ ਕਈ ਪਟਾਕੇ ਹੁੰਦੇ ਆ ਤੇ ਘਰੇ ਜ
ਦੇਖੋ ਪੋਲਿਊਸ਼ਨ ਨਾਲ ਕੀ ਹੁੰਦਾ ਵਾ ਵਿਚਾਰੇ ਦੇ ਬਜ਼ੁਰਗ ਹੈਗੇ ਆ।
ਉਹੀ ਹਾਂਜੀ ਜਿਹੜੀ ਮੈਂ ਹਾਂਜੀ ਜਿਨਾਂ ਦੀ ਜਿਹੜੇ ਪਟਾਕੇ ਦੀ ਆਵਾਜ਼ ਬੜੀ ਲਾਊਡ ਹੁੰਦੀ ਆ ਨਾ ਜਿਹੜੇ ਵੱਡੇ ਵੱਡੇ ਹੁੰਦੇ ਆ ਹਾਂਜੀ, ਜਿਹੜੇ ਘਰੇ ਜਿਹੜੇ ਘਰੇ ਬਜ਼ੁਰਗ ਬੰਦੇ ਹੁੰਦੇ ਆ ਉਹ ਕਿੱਥੇ। ਸੁਣਦੇ ਨੇ ਉਹ ਆਵਾਜ਼ਾਂ ਦੀ ਤੇਜ ਤੇਜ
ਬਾਕੀ ਇਹ ਜਦੋਂ ਦੀਵਾਲੀ ਆਉਂਦੀ ਆ ਘਰ ਦੀ ਸਾਫ਼ ਸਫ਼ਾਈ ਵੀ ਹੋ ਜਾਂਦੀ ਇਸੀ ਬਹਾਨੇ। ਤੇ ਦੇਖੋ ਕੋਈ ਮੈਂ ਕਹਿ ਰਿਹਾ ਜਿਵੇਂ ਹੁਣ ਛੋਟਾ ਬੇਬੀ ਘਰ ਦੇ ਵਿੱਚ ਹੁੰਦਾ ਵਾ। ਉਹਨਾਂ ਲਈ ਬੜਾ ਮਤਲਬ ਡੇਂਜਰਸ ਹੁੰਦੇ ਆ ਲੋਕ ਇਸ ਚੀਜ਼ ਤੇ ਬਹਿਨ ਹੋਣੀ ਚਾਹੀਦੀ ਹੈ ਕਿ ਬਈ ਪਟਾਕੇ ਵਗੈਰਾ ਬੰਦ ਕਰ ਦੇਣੇ ਹਨਾ ਜੇ ਨੋਰਮਲ ਤੱਕ ਹੋਣ ਜਿਵੇਂ ਕਿ ਫੁਲਝੜੀਆਂ ਹੋ ਗਈ ਜਾਂ ਅਨਾਰ ਝਰਕੜੀਆਂ ਇਹ ਰੱਖ ਨੋਰਮਲ ਜਿਹੜੇ ਸਾਊਂਡ ਵਾਲੇ ਨੇ ਉਹ ਬੰਦ ਹੋ ਜਾਣ।
ਹਾਂਜੀ। ਹਾਂਜੀ ਮਨਾਉਂਦੇ ਆ ਕਈ। ਕਈ ਚਲਾਉਂਦੇ ਆ ਪਟਾਕੇ ਵੱਡੇ ਕਈ ਨਹੀਂ ਵੀ ਚਲਾਉਂਦੇ ਜਿਹਨਾਂ ਦੇ ਘਰੇ ਛੋਟੇ ਬੱਚੇ ਹੁੰਦੇ ਆ ਉਹ ਉਹ ਅਵੋਇਡ ਵੀ ਕਰਦੇ ਆ, ਵੈਸੇ ਇਸ ਚੀਜ਼ ਨੂੰ ਪਰ ਇਹ ਹੈ ਕਿ, ਜਿਵੇਂ ਅਹ ਦੀਵਾਲੀ ਆਉਂਦੀ ਉਦੋਂ ਆਪਣੇ ਘਰ ਕਿੰਨੇ ਸੋਹਣੇ ਲੱਗਦੇ ਆ, ਲੜੀਆਂ ਲੁੜੀਆਂ ਲਾਇਆ। ਆਪਾਂ ਆਪਣਾ ਘਰ ਸਜਾਦੇ ਆਂ ਹਾਂਜੀ ਰੰਗੋਲੀ, ਅਸੀਂ ਤਾਂ ਰੰਗੋਲੀ ਬਣਾਦੇ ਹਾਂ ਲੜੀਆ, ਹਾਂਜੀ
ਪਿਸਟਲ ਸੇਫ ਆ।
ਮੈਂ ਮੇ ਮੈਂ ਔਰ ਮੇਰੀ ਨਨਾਣ ਅਸੀਂ ਦੋਨੇ ਰੰਗੋਲੀ ਬਣਾਉਂਦੇ ਹਾਂ। ਇਸ ਵਾਰ ਤਾਂ ਇਹ ਵਾਲੀ ਦੀਵਾਲੀ ਦੇ ਤਾਂ ਮੇਰਾ ਬੇਬੀ ਵੀ ਹੋਏਗਾ, ਇਨੇ ਕੁਛ ਕਰਨ ਨ ਨੀ ਦੇਣਾ ਸਾਨੂੰ। ਇਹਨੇ ਰੰਗੋਲੀ ਖ਼ਰਾਬ ਕਰੀ ਜਾਣੀ, ਅਸੀਂ ਬਣਾਈ ਜਾਣੀ ਐਨੇ ਖ਼ਰਾਬ ਕਰੀ ਜਾਣੀ।
ਨਹੀਂ ਨਹੀਂ ਵਧੀਆ ਮੈਡਮ, ਬਹੁਤ ਵਧੀਆ, ਫੇਰ ਜਿਵੇਂ ਕਿ ਲਾਈਕ ਸ਼ੋਪਿੰਗ ਤਿਆਰੀਆਂ ਕਰਨੇ ਆ ਫੈਸਟੀਵਲ ਤੇ ਹੈਨਾ, ਜਿਵੇਂ ਰੱਖੜੀ ਹੋ ਗਈ ਆ ਦੀਵਾਲੀ ਹੋ ਗਈ। ਹੈਨਾ ਸਵੀਟਸ ਵਗੈਰਾ ਲੈ ਕੇ ਆਉਣੀ ਆ, ਸਵੀਟਸ ਵਗੈਰਾ ਘਰੇ ਵੀ ਆਉਂਦੀਆਂ ਨੇ, ਫਿਰ ਆਪਾਂ ਵੰਡਦੇ ਵੀ ਹਾਂ। ਹੈਨਾ ਫੈਸਟੀਵਲ ਮਤਲਬ ਇੱਕੇ ਜਿਹੜੇ ਹੁੰਦੇ ਆ, ਬਹੁਤ ਹੀ ਪਿਆਰੇ ਹੁੰਦੇ ਆ।
ਵੀ ਲੋਹੜੀ ਵੀ ਬਹੁਤ ਵਧੀਆ ਹੁੰਦੀ ਸੀ। ਵਧੀਆ, ਲੋਹੜੀ ਚ ਵੀ ਸਾਰੇ ਏਦਾਂ ਹੀ ਇਕੱਠੇ ਇਕੱਠੇ ਹੁੰਦੇ ਨੇ, ਨੱਚਦੇ ਆਂ, ਟੱਪਦੇ ਆਂ
ਹਾਂ। ਉਹ ਬ ਜਿਵੇਂ ਕਿ ਨਿਊ ਬੇਬੀ ਹੁੰਦਾ, ਉਹਨਾਂ ਕਰ ਤਾਂ ਬਹੁਤ ਸਪੇਸ ਲਾਉਂਦੀ ਆ
ਹਾਂਜੀ।
ਹੈ ਨਾ ਜੀ।
ਅਸੀਂ ਵੀ ਮਨਾਵਾਂਗੇ, ਇਸ ਵਾਰੀ ਆਪਣੀ ਬੇਬੀ ਦੀ ਲੋਹੜੀ।
ਤੁਹਾਡੀ ਫਸਟ ਲੋੜਹੀ ਹਾਂ, ਔਕੇ, ਔਕੇ ਸਾਡੀ ਵੀ ਸਾਡੀ ਮੇਰੇ ਬੇਟੀੇ ਦੀ ਫਸਟ ਹੋਏਗੀ, ਇਹ ਜੀ ਸੱਤ ਮਹੀਨੇ ਦਾ ਹੈਨਾ। ਹਾਂਜੀ, ਚੰਡੀ ਅੱਜ ਹੀ ਆਏ ਨੇ ਔ ਲੋਂ। ਘੁੰਮ ਕੇ, ਦਰਸ਼ਨ ਕਰਨਗੇ ਬਾਬਾ ਜੀ ਦੇ, ਜੀ- ਜੀ- ਜੀ।
ਸਹੀ ਹੈ ਜੀ। ਅੱਜ ਛੁੱਟੀ ਸੀਗੀ। ਅੱਜ ਦਾ ਦਿਨ ਕਿੱਦਾਂ ਨਿਕਲਿਆ ਤੁਹਾਡਾ। ਹੈਲੋ,
ਹੈਲੋ,
ਮੈਂ ਕਿਹਾ ਅੱਜ ਛੁੱਟੀ ਸੀ, ਸੰਡੇ ਸੀ, ਅੱਜ ਦਾ ਦਿਨ ਕਿੱਦਾਂ ਰਿਹਾ ਤੁਹਾਡਾ?
ਦਿਨ ਵਧੀਆ ਰਿਹਾ ਦਾ
ਕਿੱਦਾਂ ਦਾ ਦਿਨ ਸੀ, ਬਿਜੀ ਸੀ, ਕਿੱਦਾਂ ਦਾ ਸੀਗਾ, ਘੁੰਮੇ ਫਿਰੇ ਥੋੜਾ -ਬਹੁਤ?
ਥੋੜਾ ਹਾ, ਪੇਂਟ ਹਾਊਸ ਵੀ ਗਿਆ, ਪੇਂਟ ਹਾਊਸ ਟਾਈਮ ਸਪੈਂਡ ਕੀਤਾ ਮੋਰਨਿੰਗ ਵਾਕ ਕੀਤੀ। ਦਰਅਸਲ ਬਿਜ਼ੀ ਵੀ ਰਿਹਾ ਵਧੀਆ, ਐਕਟਿਵ ਰਿਹਾ। ਤੇ ਬਸ ਹੁਣ, ਥੋੜੀ ਦੇਰ ਤਾ, ਸੋਣ ਦੀ। ਮੋਰਨਿੰਗ ਵਾਕ ਗਯਾ ਜੀ। ਵੈਦਰ ਵਧੀਆ ਸੋਹਣਾ ਸੀ ਅੱਜ, ਤੇ ਫਿਰ ਅਸੀ ਮੋਰਨਿੰਗ ਵਾਕ ਚਲੇ ਜਾਂਦੇ ਉਹ ਬੰਦਾ, ਐਕਟਿਵ ਹੰਦਾ ਫਿਰ ਔ।
ਹੂ ਹੂ ਸਹੀ ਹੈ ਜੀ। ਹੋਰ ਜੀ, ਕੀ ਕਰ ਬਾਕੀ ਘਰ ਦੇ ਸੋ ਗੇ ਸਾਰੇ।
ਬਾਕੀ ਸਭ ਸੋ ਗਏ ਘਰ ਦੇ। ਤੁਸੀਂ ਦੱਸੋ, ਬਿਗ ਆਟੀ, ਬੇਬੀ।
ਮੇਰਾ ਬੇਬੀ ਹਾਲੇ ਸੁੱਤਾ ਹੀ ਨੀ, ਤੇੇ ਏਦੀ ਮੰਮੀ ਵੀ ਨੀ ਸੁੱਤੀ ਹਾਲੇ।
ਹੋ-ਹੋ-ਹੋ, ਰਾਣੀ, ਪਾਪਾ ਸੋ ਗਈ।
ਪਾਪਾ ਵੀ ਫੇਰ, ਇਕੱਠੇ ਹੀ ਸੌਨੇ ਹਾਂ ਨਾ ਅਸੀਂ, ਫਿਰ। ਉਹ ਵੀ ਸਾਂਭਦੇ ਆ, ਮੈਂ ਵੀ ਸਾਂਭਦੀ ਹਾਂ, ਹਾਂਜੀ ਡਿਸਟਰਬ ਹੋ ਜਾਂਦੇ। ਉਹ ਵੀ ਆਪਣੇ ਆਫਿਸ ਦਾ ਹੀ ਕੰਮ ਕਰ ਰਹੇ ਸੀਗੇ, ਹੁਣ ਹਾਲੇ ਉਹ ਫ੍ਰੀ ਹੋਏ ਨੇ।
ਮੈਂ ਵੀ ਕਹਦਾ, ਉਹਨਾਂ ਨੂੰ ਵੀ ਆਫਿਸ ਜਾਣਾ।
ਹਾਂਜੀ, ਉਹਨਾਂ ਨੇ ਸਵੇਰੇ ਜਾਣਾ ਹੁੰਦਾ। ਉਹਨਾ ਨੂੰ ਫਿਰ ਉੱਠ ਕੇ ਮੈਂ ਨਾਲ, ਜੀ। ਚਾਹ, ਨਾਸ਼ਤਾ ਵਗੈਰਾ ਕਰਵਾਉਂਦੀ ਹਾਂ, ਪਹਿਲਾਂ ਮੈਂ ਉਹਨਾਂ ਨੂੰ, ਉਹਨਾਂ ਦੇ ਕੱਪੜੇ ਕੱਢ ਕੇ ਰੱਖਦੀ ਹਾਂ।
ਚਲੋ, ਇਹ ਮਿਲ-ਜੁਲ ਕੇ ਹੁੰਦਾ ਸਾਰਾ ਕੁਛ, ਆਪਸ ਚ' ਮਿਲ-ਜੁਲ ਕੇ ਕੁਛ ਕਰਾਂਗੇ। ਹੇਲੋ
ਹੈਲੋ ਜੀ
ਚਲੋ, ਕੋਈ ਨੀ ਬੀਬੀ ਨੂੰ ਸੁਵੋਓ ਚੰਗੀ ਤਰਾਂ। ਤੇ ਆਪ ਵੀ ਰੈਸਟ ਕਰੋ।
ਬੇਬੀ ਤਾਂ ਅੱਜ ਸਵੇਰ ਦਾ ਸੋਈ ਜਾਂਦਾ ਵਾ। ਹੁਣ ਪਤਾ ਪਤਾ ਨਹੀਂ ਰਾਤ ਨੂੰ ਸਊਗਾ ਕਿ ਨਈ।
ਉਹ ਤੁਸੀਂ ਦਿਨੇ ਸੋਵੇ ਹੋ ਗਾ ਰਾਤ ਨੂੰ ਜਾਗੇਗਾ।
ਦਿਨੇ-ਦਿਨੇ ਦਾ ਬਹੁਤ ਸੌਦਾ ਵਾ ਇਹੇ। ਰਾਤ ਨੂੰ ਵੀ ਅੱਠ-ਨੌ ਵਜੇ ਸੋਜੂਗਾ, ਗਿਆਰਾਂ ਵਜੇ ਸੋਜੂਗਾ। ਉਸ ਤੋਂ ਬਾਅਦ ਉੱਠ ਕੇ ਖੇਲਣ ਲੱਗ ਜੂਗਾ। ਮੈਂ ਕਿਹਾ ਤੂੰ ਤਾਂ ਸੋ ਜਾਂਦਾ ਵਾ। ਅਸੀਂ ਰਹਿ ਜਾਂਨੇ ਆ।
ਚਲੋ ਠੀਕ ਆ। ਮੈਡਮ ਤੁਸੀਂ ਵੀ ਆਪਣਾ ਧਿਆਨ ਰੱਖੋ, ਰੈਸਟ ਕਰੋ। ਟਾਈਮ ਤੇ ਉਠੋਗੇ ਤੁਸੀਂ ਵੀ ਠੀਕ ਆ?
ਹਾਜੀ-ਹੂੰ
ਸਤਿ ਸ਼ੀ ਕਾਲ ਗੁੱਡ ਨਾਈਟ। ਸਿ ਸ਼੍ਰੀ ਅਕਾਲ